ਹਾਂਜੀ ਸਤਿ ਸ੍ਰੀ ਤੇ ਹੋਰ ਕੀ ਹਾਲ ਚਾਲ ਤੁਹਾਡਾ
ਬਸ ਠੀਕ ਆ ਮੈਂ ਕਰਨੀ ਸੀ ਗੱਲ ਮੈਂ ਕਿਆ ਚੱਲ ਕਰਾਂ, ਹੋਰ ਕੀ ਕਰ ਰੇ ਓ ਤੁਸੀਂ
ਬਸ ਵਧੀਆ ਆਂਟੀ ਮੈਂ ਥੋੜ੍ਹਾ ਕਿਚਨ ਤੋਂ ਨਾ ਪਰੇਸ਼ਾਨ ਹੋ ਰੀ ਸੀ ਤੁਸੀਂ ਕੈ ਰੇ ਸੀ ਨਾ ਦਵਾਈ ਦਾ ਦੱਸਾਂਗੀ ਅਹ ਤੁਹਾਨੂੰ ਯਾਦ ਐ ਦਵਾਈ ਕਿੱ
ਨਈ ਬੇਟੇ ਮੈਨੂੰ ਯਾਦ ਨੀ ਐ ਮੈਂ ਹੁਣ ਪੁੱਛਣਾ ਵੇ ਇਓ ਤੁਹਾਨੂੰ ਗੱਲ ਕਹੀਏ ਨਾ ਤੁਸ ਸੀਂ ਮੈਨੂੰ ਆਖੀਏ ਤੁਸੀਂ ਹੁਣ ਮਹੀਨੇ ਦੇ ਮਹੀਨੇ ਤਿਆਰੀ ਕ ਓ ਡੇਟ ਫਿਕਸ ਰੱਖਣੀ ਪਏਗੀ ਹੁਣ ਮੈਂ ਏਈਓ ਕਰਨਾ ਬੇ ਤੇ ਹੁਣ ਮੈਨੂੰ ਆਪ ਤੁਹਾਡੀ ਸਮਝਦਾਰੀ ਆ ਗਈ ਐ ਤੁਸੀਂ ਮੈਨੂੰ ਠੀਕ ਕਿਆ ਵੇ ਤੇ ਮੈਂ ਕਿਆ ਹੁਣ ਮੈਂ ਆਪ ਫਿਰ ਗੱਲ ਕਰਾਂਗੀ
ਬਿਲਕੁਲ ਬਿਲਕੁਲ
ਇਊ ਟਾਈਮ ਯਾਦ ਰੱਖ ਅਪਣੇ ਵੇ ਮੈਨੂੰ ਹੁਣ
ਹੂ ਰਿਮਾਇੰਡਰ ਰੱਖ ਲਿਓ ਨਾ ਇਕ ਡੇਟ ਫਿਕਸ ਕਰ ਲਉ ਹਾਂਜੀ
ਹਾਂਜੀ
ਇੱਕ ਡੇਟ ਤਰੀਕ ਫਿਕਸ ਕਰ
ਮੈਨੂੰ ਬੜਾ ਅੱਛਾ ਲੱਗਾ ਵਿਚਾਰ ਇਕ ਤਰੀਕ ਰੱਖ ਦੋ ਫਿਕਸ ਹੋਦੀ ਤੇ ਗੱਲਾ ਦਵਾਈ ਪਾਇਆ ਜੇ ਘਰ ਮੈਂ ਫਿਰ ਤੇ ਠੀਕ ਹੈ। ਤਾਂ ਹੀ ਘਰ ਦਾ ਬਚਾਵ
ਹਾਂਜੀ ਹਾਂਜੀ
ਐ ਹੁਣ ਦਵਾਈ ਪੁੱਛ ਤੇਨਾ ਫੇਰ ਤੁਹਾਨੂੰ ਦੱਸਾਂਗੀ ਤੇ ਉਹ ਮੇਰੀ ਕੁੜੀ ਨੇ ਦੱਸੀ ਸੀ ਮੈਂ ਤੇ ਹਜ਼ਾਰਾਂ ਰੁਪਏ ਦੀ ਮੰਮੀ ਹਜ਼ਾਰ ਹਜ਼ਾਰ ਰੁਪਏ ਦੀ ਦਵਾਈ ਲਾ ਕੇ ਪਾਈ ਆਰਾਮ ਆਇਆ ਇਹ ਸਿਰਫ ਦੋ ਸੋ ਰੁਪਏ ਚ' ਦਵਾਈ ਬਣਦੀ ਹੈ।
ਹ ਠੀਕ ਹੈ। ਨਹੀ ਤੁਸੀ ਨਾ ਮੈਨੂੰ ਪੁੱਛ ਕੇ ਫਿਰ ਜਿਸ ਦਿਨ ਗੱਲ ਹੋਏਗੀ ਪੁੱਛ ਕੇ ਦੱਸ ਦਿਓ
ਨਹ ਮੈਂ ਪੁੱਛਨੀ ਆ ਹੁਣ ਤੁਸੀ ਮੈਨੂੰ ਦਸੀਏ ਤੇ ਮੈਂ ਉਹਨੂੰ ਅੱਜ ਇਹ ਉਹ ਕੰਮ ਕਰਨਾ ਇਓ ਦਵਾਈ ਪੁੱਛਨੀ ਹੈ। ਮੈਂ ਹੁਣ ਮੈਂ ਇਓ ਬਣਾ ਕੇ ਸਾਰੀ ਨੁੱਕਰਾਂ ਚ' ਪਾਵਾਂਗੀ ਜਿਹੜੇ ਕੁੱਛ ਰਹਿ ਗਈਆਂ ਲੱਕੜਾਂ ਅਲਮਾਰੀਆਂ ਦੀ ਖਿੜਕੀਆਂ ਉਹਨਾਂ ਦਾ ਤਾਂ ਬਚਾਅ ਹੋ ਜਾਏ।
ਆਪ ਉਪਰ ਚਲੇ ਨਹ ਆਂਟੀ
ਕੋਕਰੋਚ ਜਿੰਨੇ ਸੀ ਉਹ ਵੀ ਮਰ ਗਏ ਛਿਪਕਲੀਆਂ ਨੀ ਹੁਣ ਘਰ ਜਾਂਦੀਆਂ ਉਹ ਵੀ ਦੌੜ ਗਈਆਂ
ਅੱਛਾ। ਨਹੀ ਮੈਨੂੰ ਤਾਂ ਬਰਸਾਤ ਕਿਉਕਿ ਮੋਮਸ ਵਿਚ ਥੋੜ੍ਹਾ ਨਾ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਕਿਚਨਚ ਹਾਂ ਆਈ ਏ। ਉਪਰ -ਉਪਰ ਚਲੇ ਜਾਓ ਆਪ ਹਾਂਜੀ ਉਹ ਆਂਟੀ ਕੋਈ ਆਇਆ ਹੀ ਆਪ ਉਪਰ ਚਲੇ ਜਾਓ ਆਪ ਹਾਂਜੀ -ਹਾਂਜੀ ਬਸ ਓਹੀ ਮੈਂ ਸੋਚ ਕਟਲ ਹੀ ਬਣਾਵਾਂਗੀ। ਤੇ ਨਾਲ ਰਾਇਤਾ ਪਾ ਲੈਣੀ। ਕਿਉਂਕਿ ਇਹ ਕਹਿੰਦੇ ਸੁੱਕੀ ਸਬਜ਼ੀ ਨਹੀਂ ਖਾਣੀ ਖਾਲੀ, ਖਾਧੀ ਨੀ ਜਾਂਦੀ। ਹੂੰ, ਨਾਲ ਰਾਇਤਾ ਪਾ ਲਾਗੀ।
ਹਾਂ, ਰਾਇਤਾ ਪੈ ਜਾਏਗਾ।
ਤੇ ਹੋਰ ਕੀ ਬਣਾਈਏ ਇਹਦੇ ਨਾਲ, ਕਟਹਲ ਦੇ ਨਾਲ ਤੁਸੀਂ ਥੋੜ੍ਹਾ ਦੱਸੋ।
ਨਹੀਂ ਸਬਜ਼ੀ ਸੁੱਕੀ ਐ, ਇੱਕ ਉਹ ਬਣ ਗਈ, ਬਾਕੀ ਤੁਹਾਡੇ ਘਰ ਦਿਆਂ ਉੱਤੇ ਡੀਪੇਂਡ ਏ ਨਾ, ਕੀ ਖਾਣਾ ਪਸੰਦ ਕਰ ਤੇ ਹੋਰ ਦੂਜੀ ਸਬਜ਼ੀ ਦਾਲ ਪਸੰਦ ਕਰਦੇ ਨੇ ਤੇ ਦਾਲ ਬਣਾ ਲਉ, ਸਾਡੇ ਘਰ ਚ ਤੇ ਇੱਕ ਸਬਜ਼ੀ ਹੋ ਜਾਏ, ਨਾਲ ਰਾਇਤਾ ਹੋ ਜਾਏ। ਠੀਕ ਐ। ਹੁਣ ਕਈਆਂ ਦੇ ਘਰ ਦੋ ਦੋ ਸਬਜ਼ੀਆਂ ਹੁੰਦੀਆਂ ਨਾ। ਇੱਕ ਦਾਲ ਹੋਵੇ, ਇੱਕ ਸਬਜ਼ੀ ਹੋਵੇ ਜਾਂ ਦੂਜੀ ਹੋਰ ਦੋ ਸਬਜ਼ੀਆਂ ਤੋਂ ਬਿਨਾਂ ਰੋਟੀ ਨਹੀਂ ਖਾਂਦੇ, ਆਪਾਂ ਤੇ ਇੱਕ ਸਬਜ਼ੀ ਨਾਲ ਰੋਟੀ ਖਾ ਲੈਣੇ ਆ।
ਅੱਛਾ ਨਹੀਂ ਸਾਡੇ ਵੀ ਏਦਾਂ ਈ ਆ, ਇਹ ਆ ਕਿ ਐਮਰਜੈਂਸੀ ਅਗਰ ਨਹੀਂ ਬਣੀ ਦਾਲ ਕੁਛ, ਤਾਂ ਫਿਰ ਰਾਇਤਾ ਪਾ ਲੈਂਦੇ ਆ।
ਹਾਂ।
ਹੂੰ। ਬਸ ਉਹੀ ਕਰਦੀ ਪਈ ਸੀ। ਬਸ ਫਰਾਈ ਕਰਦੀ ਪਈ ਆ ਤੇ ਇਹ ਨੀ ਪਤਾ ਹੀ ਫਰਾਈ ਵਾਲਾ ਵੀ ਬੜੇ ਟੇਸਟੀ ਲਗਦੇ ਏ, ਨਮਕ ਲਗਾ ਕੇ ਖਾ ਰਹੀ ਆ ਮਜ਼ਾ ਆ ਗਿਆ। ਕਟਲ ਜਿਹੜੇ ਫਰਾਈ, ਹਾਂ। ਜਿੱਦਾਂ ਫਰਾਈ ਹੋ ਗਏ ਐ, ਤੇ ਉਹਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਨਮਕ ਲਗਾ ਏ ਨਾ। ਖਾ ਲੋ ਬੜਾ ਸਵਾਦ ਆਉਂਦਾ ਏ, ਹਾਂਜੀ ਇੱਕ ਤੇ ਕ੍ਰਿਸਪੀ ਹੁੰਦਾ ਰੈਨਾ ਕਰੰਚੀ ਕ੍ਰਿਸਪੀ
ਹਾਂ, ਹੋ ਤੇ ਜਾਂਦਾ, ਪਰ ਅਸੀਂ ਮੂੰਹ ਚ ਨੀ ਪਾਇਆ ਕਦੀ, ਖਾਧਾ ਨਹੀਂ। ਨਾ ਬਸ ਸਬਜ਼ੀ ਬਣਾਈ ਦੀ ਏ, ਵੀ ਉਹਨੂੰ ਫਰਾਈ ਕਰਕੇ ਤੇ ਮਸਾਲਾ ਤਿਆਰ ਕਰਕੇ ਤੇ ਸਬਜ਼ੀ ਬਣਾ ਲਈ।
ਹੂੰ। ਤੇ ਬਸ ਸਬਜ਼ੀ ਦਾ ਵੀ ਆਂਟੀ ਬੜਾ ਰੋਲਾ ਵੈ, ਰੋਜ਼ ਹੀ ਸੋਚੋ ਕੀ ਬਣਾਈਏ, ਕੀ ਬਣਾਈਏ।
ਸਬਜੀ ਦਾ ਰੌਲਾ ਕੀ ਅੱਜ ਕੱਲ੍ਹ ਉਹ ਘੀਆ, ਟਿੰਡੇ, ਤੋਰੀ ਬੱਚੇ ਉਹਦਾ ਨਾਮ ਸੁਣ ਕੇ ਹੀ ਸਬਜ਼ੀ ਤੋਂ ਦੌੜਦੇ ਨੇ।
ਹੂੰ, ਜਦ ਕਿ ਇਹ ਸਬਜ਼ੀਆਂ ਹਲਕੀਆਂ ਹੁੰਦੀਆਂ, ਗਰਮੀ ਚ ਉਲਟਾ ਹੀ ਖਾਓ, ਲਾਈਟ ਵੇਟ ਸਬਜ਼ੀ।
ਹੂੰ। ਨਹੀਂ ਸਾਡੇ ਤੇ ਖਾ ਲੈਂਦੇ ਸਾਰੇ ਘੀਆ ਤੋਰੀ, ਨਾ ਖੁਸ਼ ਹੋ ਕੇ ਖਾਂਦੇ ਆ।
ਉਹ ਤੇ ਲੱਗਦੀ ਸਵਾਦ ਐ, ਨਵੀਂ ਨਵੀਂ ਤੇ ਜ਼ਿਆਦਾ ਸਵਾਦ ਲੱਗਦੀ ਏ, ਇਸੇ ਘਿਓ ਚ ਬਣੀ ਹੋਵੇ ਸਬਜ਼ੀ ਤਾਂ ਮਜ਼ਾ ਆ ਜਾਂਦਾ
ਹਾਂ ਤੇ ਜਦੋਂ ਜ਼ਿਆਦਾ ਕੀ ਆ ਖਾ ਲਿਆ ਅਤੇ ਫਿਰ ਅਸੀਂ ਘੀਏ ਦੇ ਕੋਫਤੇ ਬਣਾ ਲੈਂਦੇ ਹਾਂ ਉਹ ਵੀ ਬੜੇ ਸਵਾਦ ਨਾਲ ਖਾਂਦੇ ਆ ਤੇ ਅਸੀਂ ਪਤਾ ਕਿ ਜਦੋਂ ਕੋਫਤੇ ਬਣਾਉਣੇ ਆ ਨਾ ਤੇ ਚਾਹ ਪਹਿਲਾਂ ਬਣਾ ਕੇ ਨਾ ਕੋਫਤੇ ਪਕੌੜੇ ਖਾ ਲੈਣੇ ਪਹਿਲੇਾਂ ਹੀ ਉਹ ਵੀ ਕੋਫਤੇ ਐ ਪਕੌੜੇ ਵੀ ਬੜੇ ਸੂਆਦ ਆਉਂਦੇ ਹੈ ਅਸੀਂ ਰੋਟੀ ਖਾਣ ਦਾ ਪਹਿਲਾਂ ਨਾ ਚਾਹ ਦੇ ਨਾਲੋਂ ਕੋਫਤੇ ਕੱਢ ਕੇ ਨਾ ਥੋੜ੍ਹੇ ਐਕਸਟਰਾ ਕੱਢ ਕੇ ਫਿਰ ਚਾਹ ਨਾਲ ਲੈ ਲੈਂਨੇ ਹਾਂ
ਉਹ ਤੇ ਫੇਿਰ ਪਹਿਲਾ ਕੰਮ ਹੈ ਜੇ ਪਕੌੜੇ ਕੜੀ ਲਈ ਬਣਾਉਣੇ ਆ ਤਾਂ ਵੀ ਬੰਦਾ ਕਹਿੰਦਾ ਚਲੋ ਰੱਖ ਲਈਏ ਖਾਣ ਲਈ ਜਿਹਦੇ ਲਈ ਪਕੌੜੇ ਬਣੇ ਹੋ ਤਾਂ ਖਾਣੇ ਹੀ ਖਾਣੇ ਆ
ਅਤੇ ਪਕੌੜੇ ਬਣੇ ਹੋ ਤੇ ਫਿਰ ਪੂੜੀ ਬਣਾ ਲਈ ਦੀ ਹੈ ਪੂੜੀ ਵੀ ਬੜੀ ਸਵਾਦ ਲੱਗਦੀ ਪਕੌੜਿਆਂ ਨਾਲ ਹਾਂਜੀ
ਅੱਛਾ
ਤੁਸੀਂ ਖਾਈਓ ਕਦੀ
ਖਾਵਾਂਗੇ ਹੁਣ ਤੁਸੀਂ ਦੱਸਿਆ ਤੁਹਾਡੀ ਗੱਲਾਂ ਸੁਣ ਕੇ ਤੇ ਅਸੀਂ ਖਾਵਾਂਗੇ ਕਿ ਸੁਵਾਦ ਦਿੰਦੇ ਪਏ ਉਹ ਤੇ ਹੁਣ ਅਸੀਂ ਵੀ ਤੇ ਸਵਾਦ ਲਾਗੇ
ਹਾਂ ਨਾਲ ਤੁਹਾਨੂੰ ਦ ਦ ਮੇਰੇ ਆਪਣੇ ਮੂਹ ਚ ਪਾਣੀ ਆਉਂਦਾ ਵਾ ਤੇ ਕੱਲ ਪਕੌੜੇ ਬਣਾ ਲੱ ਗਈ ਕੁਛ- ਕੁਛ ਬਾਰਿਸ਼ ਦਾ ਮੌਸਮ ਹੋ ਗਿਆ ਤੇ
ਸਾਡੇ ਤੇ ਪੈ ਗਈ ਹੈ ਬਾਰਿਸ਼ ਹੋ ਕੇ ਮੌਸਮ
ਹਾਂ ਸਾਡੇ ਵੀ ਏਦਾਂ ਹੀ ਰਾਤੀ ਪਈ ਸੀ ਤੇ ਹੁਣ ਚ ਹੀ ਹੈਗਾ ਵਾ ਸਾਡੇ ਵੀ ਇੱਥੇ
ਗਮੀ ਵੀ ਤੱਤ ਦੀ ਚੁੱਕੀ ਸੀ ਨਾ ਗਰਮੀ ਨੇ ਤਾਂ ਫੇਿਰ ਮੀਂਹ ਵਸਾਉਣਾ
ਪਰ ਇਹ ਵਧੀਆ ਹੈ ਕਿ ਜਦੋਂ ਜ਼ਿਆਦਾ ਤੇਜ਼ ਗਰਮੀ ਹੋ ਜਾਂਦੀ ਆਪਣੇ ਆਪ ਹੀ ਮੌਸਮ ਬਣ ਜਾਂਦਾ ਵਾ ਬੱਦਲ ਆ ਜਾਂਦੇ
ਹਾਂ ਖੁਸ਼ ਹੋ ਜਾਂਦਾ ਜਿਸ ਦਿਨ ਬੱਦਲ ਆ ਜਾਂਦੇ ਨੇ ਵਿੱਚ ਚੱਲ ਮਜ਼ਾ ਆ
ਸਹੀ ਗੱਲ ਹੈ ਪਰ ਇਹ ਹੈ ਅੰ ਪੰੰਦਰਾਂ ਵਿੱਚ ਗਰਮੀ ਬੜੀ ਹੋ ਜਾਂਦੀ ਕਮਰਿਆਂ ਚ ਨਾ ਜਿੱਦਾਂ ਹਿਮਿਡਿਟੀ ਬਹੁਤ ਹੋ ਜਾਂਦੀ ਹੈ
ਉਹ ਫੇਰ ਰੋਸ਼ਨਦਾਨ ਨੀ ਹੋਣੇ ਨਾ ਖਿੜਕੀਆਂ ਨ ਹੋਣੀਆਂ ਤੁਹਾਡੀਆਂ
ਹਾਂਜੀ ਸਾਡੇ ਥੋੜ੍ਹਾ ਘੱਟ ਹੀ ਹੈ ਏਦਾਂ ਵੈਂਟੀਲੇਸ਼ਨ ਦਾ ਨਾ
ਹਾਂ
ਤਾਂ ਕਰਕੇ
ਮੇਰੇ ਤਾਂ ਸਾਰੇ ਪਾਸੇ ਖੁੱਲ੍ਹੇ ਦਰਵਾਜ਼ੇ ਜੇ ਨੇ ਖਿੜਕੀ ਹੈ ਦਰਵਾਜੇ ਨੇ ਬੂਹੇ ਨੇ ਬਾਹਰ ਦਾ ਬੂਹਾ ਕਮਰੇ ਦਾ ਬੂਹਾ ਖੋਲ ਦੇਈ ਦਾ ਰਸੋਈ ਦੀ ਖਿੜਕੀਆਂ ਖੋਲ ਦੇ ਦੀਆਂ ਖੁੱਲੀਆਂ
ਹਾਂਜੀ ਆ ਤੇ ਸਹੀ ਆ ਵਧੀਆ ਹਮ ਫਿਰ ਅਸੀਂ ਬਾਹਰ ਹੀ ਬੈਠ ਜਾਂਦੇ ਬਾਲਕਨੀ ਚ ਨਾ ਫਿਰ ਅੰਦਰ ਗਰਮੀ ਲੱਗਦੀ ਨੇ ਤੇ
ਚਲੋ ਅੱਛਾ ਸਤਿ ਸ੍ਰੀ ਅਕਾਲ ਹੋ ਗਿਆ
ਹਾਂਜੀ ਹਾਂਜੀ
ਸਤਿ ਸ੍ਰੀ ਅਕਾਲ
ਆਂਟੀ ਹਾਲੇ ਹਾਲੇ ਨਹੀਂ ਜ਼ਿਆਦਾ ਹੋਇਆ ਟਾਈਮ